ਹੈਲੋ।
ਸਸ੍ਰੀ ਅਕਾਲ ਜੀ।
ਸਸ਼੍ਰੀ ਅਕਾਲ ਜੀ। ਠੀਕ ਹੋ?
ਹਾਂਜੀ। ਵਧੀਆ, ਤੁਸੀਂ ਠੀਕ ਹੋ।
ਹਾਂਜੀ ਵਧੀਆ ਹੋਰ ਤੁਸੀਂ ਸੁਣਾਓ ਘਰ ਪਰਿਵਾਰ ਸਭ ਕਿਵੇਂ ਆ?
ਸਭ ਠੀਕ ਨੇ ਵੀਰ ਜੀ ਕਿੱਥੇ ਸੀ ਤੁਸੀਂ ਇੰਨੇ ਟਾਈਮ
ਬਸ ਭੈਣ ਜੀ ਮੈਂ ਤੁਹਾਨੂੰ ਕਿਹਾ ਤਾਂ ਸੀਗਾ ਸੀ ਮੈਂ ਥੋੜ੍ਹਾ ਨਾ ਬਿਜ਼ੀ ਸੀ ਮੈਂ ਆਪਣਾ ਮੇਰੀ ਰਿਟਰਨਸ਼ਿਪ ਸੀਗੀ ਆਪਣਾ ਬੈਂਗਲੌਰ ਗਿਆ ਦਾ ਸੀ। ਮੈਂ ਥੋੜ੍ਹੇ ਦਿਨਾਂ
ਅੱਛਾ -ਅੱਛਾ ਤਾਂ ਹੀ ਮੈਂ ਸੋਚਾਂ, ਪਤਾ ਨੀ ਕਿੱਥੇ ਚਲੇ ਗਏ ਵੀਰ ਜੀ ਟਾਈਮ ਹੀ ਨੀ ਉਹਨਾਂ ਕੋਲ ਗੱਲ ਕਰਨ ਦਾ
ਹਾਂਜੀ ਪਤਾ ਕੀ ਭੈਣ ਜੀ ਮੈਂ ਨਾ ਮੇਰੇ ਨਾ ਆਪਣਾ ਕਾਲੋਜ ਦਾ ਮਤਲਬ ਲਾ ਲਾਸਟ ਈਅਰ। ਸੀ ਉਸ ਤੋਂ ਬਾਅਦ ਟ੍ਰੇਨਿੰਗ ਸੀਗੀ। ਤੇ ਫਿਰ ਮੈਨੂੰ ਤਿੰਨਂ ਮੰਨ ਲਓ ਗੁੜਗਾਉ ਸੀਗਾ, ਬੈਂਗਲੋਰ, ਹੈਦਰਾਬਾਦ ਤਾਂ ਫਿਰ ਮੈਂ ਬਲੌਰ ਗਿਆ ਸੀ।
ਅੱਛਾ- ਅੱਛਾ। ਆਓ ਬਹੁਤ ਅੱਛੀ ਗੱਲ ਹੈਗੀ ਇਹ ਤੇ, ਹੋਰ ਤੁਸੀਂ ਕੀ ਕਰ ਰਹੇ ਹੋ ਅੱਜ ਕੱਲ?
ਬਸ ਭੈਣ ਜੀ ਹੁਣ ਤੇ ਮੈਂ ਦੇਖੋ ਫੁਣੇ ਹੀ ਫ੍ਰੀ ਹੋਇਆ ਵਾਂ, ਆਪਣਾ ਆਇਆ ਵਾਪਸ। ਅਤੇ ਹੁਣ ਤਾਂ ਆਪਣਾ ਉਹ ਹੀ ਉਹ ਆਪਣਾ ਡੇ ਦਾ ਜਿਹੜਾ ਸਾਡਾ ਪਹਿਲਾਾਂ ਡੇਲੀ ਰੂਟੀਨ ਸੀਗਾ ਬੁਟੀਕ ਦਾ ਹੀ ਆਪ ਨਾ ਸ਼ੁਰੂ ਕੀਤਾ ਹੈ ਕੰਮ ਅਤੇ ਸਗੋਂ ਮੈਨੂੰ ਤੁਹਾਨੂੰ ਵੀ ਕੋਲ ਕਰਨੀ ਸੀ। ਕਿ ਮੈਨੂੰ ਨਾ ਤੁਹਾਡਾ ਬੜੀ ਲੋੜ ਸੀਗੀ ਮੈਂ ਕਿਹਾ ਚੱਲ ਮੈਨੂੰ ਨਾ ਤੁਹਾਨੂੰ ਪੁੱਛਣਾ ਵੀ ਜੇ ਤੁਸੀਂ ਫਰੀ ਹੋ। ਅਤੇ, ਮੈਨੂੰ ਦੱਸਦੇ?
ਹਾਂਜੀ- ਹਾਂਜੀ ਮੈਂ ਫ੍ਰੀ ਹੈਗੀ ਸੀ ਤੁਹਾਨੂੰ ਪਤਾ ਹੀ ਹੈ। ਸਾਡੇ ਸਵੇਰੇ ਚਲੇ ਜਾਂਦੇ ਨੇ ਜੋਬ ਤੇ, ਤੇ ਉਸ ਤੋਂ ਬਾਅਦ ਮੈਂ ਫਰੀ ਹੁੰਦੀ ਹਾਂ ਹਾਂਜੀ ਸਾਰਾ ਦਿਨ।
ਅਤੇ ਚਲੋ ਫਿਰ
ਤੁਸੀਂ ਕੋਈ
ਫਿਰ ਤੇ ਤੁਸੀਂ ਵਧੀਆ ਕੀਤਾ ਤੇ ਮੈਂ ਕਿਹਾ ਪੁੱਛਾਂ ਬ ਮੈਂ ਨਾ ਟਿਲਰ ਚ ਸੀ ਕਟਿੰਗ ਵਾਸਤੇ ਕਿਉਂਕਿ ਸਟਿਚਿੰਗ ਵਾਲੇ ਬੰਦੇ ਤਾਂ ਦੇਖੋ ਭੈਣ ਜੀ ਮੈਂ ਰੱਖ ਹੀ ਦੇ ਆ, ਮੈਨੂੰ ਸੀਗਾ ਕਿ ਚੱਲ ਕਟਿੰਗ ਵਾਲਾ ਬੰਦਾ ਵੀ ਹੁੰਦਾ ਆਪਣੇ ਕੋਲ ਹੈ ਨਾ, ਅਤੇ ਤੁਸੀਂ ਫਿਰ ਮਤਲਬ ਜਿੱਦਾਂ ਭਾਜੀ ਜਾਣਗੇ ਕਰਨਗੇ ਜੋਬ ਵਗੈਰਾ 'ਤੇ ਤਾਂ ਫਿਰ ਤੁਸੀਂ ਤਾਂ ਫਰੀ ਹੁੰਦੇ ਹੋ ਫਿਰ ਤੁਸੀਂ ਆ ਜਹਾ ਕਰੋਗੇ ਇੱਧਰ
ਹਾਂ ਕੋਈ ਹਰਜ਼ ਨਹੀਂ ਹੈ ਤੁਸੀਂ ਮੈਨੂੰ ਜਦੋਂ ਕੇ ਮੈਂ ਉਸੇ ਟਾਈਮ ਆ ਜਾਵਾਂਗੀ। ਕਿਉਂਕਿ ਦੇਖੋ ਮੈਂ ਦਸ ਵਜੇ ਤੱਕ ਬਿਲਕੁਲ ਫਰੀ ਹੋ ਜਾਂਨੀ ਆਂ।
ਹਾਂਜੀ- ਹਾਂਜੀ ਅਤੇ ਭੈਣ ਜੀ ਮਤਲਬ ਜਿਵੇਂ ਤੁਸੀਂ ਆਪਣਾ ਫ੍ਰੀ ਜਦੋਂ ਹੁੰਦੇ ਹੋ। ਤੇ ਤੁਸੀਂ ਨਾ ਮੈਨੂੰ ਇੱਕ ਵਾਰ ਕਾਲ ਕਰਨਾ ਮਤਲਬ ਕੱਲ ਮੈਂ ਨਾ ਥੋੜ੍ਹਾ ਜਾ ਨਾ ਜਿਵੇਂ ਤੁਹਾਡੇ ਕੋਲ ਮਤਲਬ ਮੇਰਾ ਜਿਹੜਾ ਪਹਿਲਾ ਟੇਲਰ ਸੀ ਨਾ ਉਹਦੇ ਨਾਲ ਤੁਹਾਡੀ ਗੱਲ ਕਰਾਉਣੀ ਹੈ ਅਤੇ ਉਹ ਨਾ ਤੁਹਾਨੂੰ ਇੱਕ ਵਾਰ ਨਾ ਸਭ ਕੁਛ ਸਮਝਾ ਦੇਣਗੇ ਬਈ ਆਪਾਂ ਕੀ ਕਿਵੇਂ ਕਰਨ ਆ ਕਿਉਂਕਿ ਹਰ ਇੱਕ ਬੰਦੇ ਦਾ ਜਿੱਦਾਂ ਹੁਣ ਕਾਫ਼ੀ ਟਾਈਮ ਤੋਂ ਲੱਗੇ ਦੇ ਹੈ ਨਾ ਹੁਣ ਉਹਨਾਂ ਨੇ ਛੱਡਣਾ ਆ ਤੇ ਉਹਨਾਂ ਕੋਲ ਤੁਸੀਂ ਥੋੜ੍ਹੇ ਬੇਸਿਕ ਜਿਹੜੀਆਂ ਚੀਜ਼ਾਂ ਨੇ ਨਾ ਥੋੜੀਆਂ ਛੋਟੀ ਮੋਟੀਆਂ ਜਿਹੜੀਆਂ ਸਬ ਦੀਆਂ ਹਰ ਇੱਕ ਕਸਟਮਰ ਦਾ ਆਪਣਾ ਅਲ ਅਲੱਗ ਹਿਸਾਬ ਅਤੇ ਤੁਸੀਂ ਉਹਨਾਂ ਕੋਲ ਇੱਕ ਵਾਰ ਗ ਪੁੱਛ ਲੈਣਾ ਗੱਲ ਕਰਾਵਾਂਗਾ ਉਹ ਤੁਹਾਨੂੰ ਗਾਈਡ ਕਰ ਦੇਣਗੇ ਕਿ ਕਿਵੇਂ ਕੀ ਕਰਨਾ ਠੀਕ ਹੈ ਫਿਰ ਤੁਸੀਂ ਆਪਣਾ ਪਰਸੋਂ ਤੋਂ ਆਪਣਾ ਰੈਗੂਲਰ ਆ ਜਾਓ ਸਵੇਰੇ ਨੌ ਦਸ ਵਜੇ ਜਿਵੇਂ ਤੁਹਾਨੂੰ ਸਹੀ ਲੱਗੇ, ਵੈਸੇ ਮੇਰੇ ਘਰ 'ਚ ਹੀ ਬੁਟੀਕ ਹੈ। ਤੁਸੀਂ ਮੰਨ ਲਓ ਕਈ ਵਾਰ ਬੰਦਾ ਲੇਟ ਵੀ ਹੋ ਜਾਂਦਾ, ਕਈ ਵਾਰ ਜਲਦੀ ਵੀ। ਪਰ ਤੁਸੀਂ ਦੇਖ ਘਰ ਦਾ ਆਪਣਾ ਹੀ ਹਿਸਾਬ ਕਿਤਾਬ ਨਾ।
ਹਾਂਜੀ- ਹਾਂਜੀ ਤੁਸੀਂ ਮੈਨੂੰ ਇਹ ਦੱਸੋ, ਬਈ ਪ੍ਰੋਪਰ ਟੇਬਲ ਵਗੈਰਾ ਹੈ ਨਾ ਕਟਿੰਗ ਵਾਸਤੇ ਅੱਛੀ ਹਰ ਚੀਜ਼ ਹੈ ਕੋਈ ਦਿੱਕਤ ਨੀ ਆਏਗੀ ਨਾ ਮੈਨੂੰ।
ਹਾਂਜੀ। ਬਿਲਕੁ, ਬਿਲਕੁਲ- ਬਿਲਕੁਲ, ਮੈਮ ਮਤਲਬ ਮੈਂ ਚਾਰ ਪੀਸ ਮੰਗਵਾਏ ਦੇ ਨੇ ਜੈਕ ਦੇ ਅਤੇ ਪਹਿਲਾਂ ਤਾਂ ਅੰਬਰੇਲਾ ਮਸ਼ੀਨ ਹੁੰਦੀ ਸੀ ਅਤੇ ਹੁਣ ਦੇਖੋ ਅੱਜ ਕੱਲ੍ਹ ਤਾਂ ਅੱਜ ਕੱਲ੍ਹ ਜਿਹੜੇ ਪ੍ਰੋਫੈਸ਼ਨਲ ਟੇਲਰ ਨੇ ਉਹ ਜੈਕ 'ਤੇ ਹੀ ਜ਼ਿਆਦਾ ਵਧੀਆ ਕੰਮ ਕਰਦੇ ਨੇ। ਕੰਮ ਵੀ ਵਧੀਆ ਨਿਕਲਦਾ ਹੈਨਾ। ਅਤੇ ਫਿਨਿਸ਼ਿੰਗ ਬਹੁਤ ਆਉਂਦੀ ਹੈ ਅਤੇ ਇਸ ਕਰਕੇ ਆਪਣਾ ਜਿਹੜਾ ਟੇਬਲ ਸਿਸਟਮ ਵੀ ਮੈਂ ਦੋ ਟੇਬਲ ਨੇ ਆਪਣੇ ਕੋਲ ਐਲ ਸ਼ੇਪ ਦੇ ਟੇਬਲ ਨੇ ਤੁਹਾਨੂੰ ਕੋਈ ਦਿੱਕਤ ਨੀ ਹੋਏਗੀ ਆਪਣੇ ਕੋਲ ਕੋਲ ਸਾਰੇ ਸਕੇਲ ਨੇ ਜੋ ਪੈਂਟ ਕਟਿੰਗ ਹੋ ਗਈ। ਆਪਣਾ ਨੈਕ- ਨੈਕ ਡਿਜ਼ਾਇਨ ਦੇ ਸਾਡੇ ਕੋਲ ਕੈਟਲੋਗ ਨੇ। ਮਤਲਬ ਤੁਸੀਂ ਇਕੱਲਾ ਉਹਦੇ ਅਕੋਰਡਿੰਗ ਮਤਲਬ ਕਸਟਮਰ ਡਿਜ਼ਾਇਨਿੰਗ ਦੇ ਜਾਏਗਾ। ਤੁਸੀਂ ਉਹਦੇ ਅਕੋਰਡਿੰਗ ਮੇਜਰਮੈਂਟ ਲੈ ਕੇ ਇਕੱਲਾ ਕਟਿੰਗ ਕਰਨਾ ਐ। ਬਾਕੀ ਕੰਮ ਟੇਲਰ ਦਾ ਆ ਸੀਲਣ ਆਲਾ।
ਠੀਕ ਐ ਠੀਕ ਔਰ ਮੇਜਰਮੈਂਟ ਵੀ ਤੁਸੀਂ ਲੋਗੇ ਜਾਂ ਮੈਨ ਲੈਣਾ ਪਏਗਾ।
ਤੁਸੀ ਲਓਗੇ ਬਿਕੋਜ਼ ਤੁਸੀਂ ਮੇਜਰਮੈਂਟ ਲਓਗੇ ਤੁਸੀਂ ਉਸਦੇ ਅਕੋਡਿੰਗ ਕਟਿੰਗ ਕਰੋਗੇ। ਹੁਣ ਮੇਰੇ ਮੇਜਰਮੈਂਟ ਦੇ ਅਕੋਰਡਿੰਗ ਤੁਹਾਨੂੰ ਕਟਿੰਗ ਵਿੱਚ ਦਿੱਕਤ ਆਏਗੀ। ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਹੱਥ ਹੁੰਦਾ ਨਾ।
ਹਾਂਜੀ ਹਾਂਜੀ ਹਾਂਜੀ ਠੀਕ ਐ। ਕੋਈ ਨੀ ਮੈਂ ਦੇਖਣੀ ਆ ਤੁਹਾਨੂੰ ਮੈਂ ਫਾਈਨਲ ਦੱਸ ਦਾਂ ਗੀ।
ਹਾਂਜੀ, ਹਾਂਜੀ ਪਰਸੋਂ ਤੁਸੀਂ ਆਓ। ਪਰ ਤੁਸੀਂ ਨਾ ਕੱਲ੍ਹ ਮੈਂ ਤੁਹਾਨੂੰ ਕੋਂਟੈਕਟ ਨੰਬਰ ਸ਼ੇਅਰ ਕਰਾਂਗਾ ਸ਼ਾਮੀ। ਤੇ ਤੁਸੀਂ ਕੱਲ੍ਹ ਮੋਰਨਿੰਗ 'ਚ ਉਹਨਾਂ ਨਾਲ ਕਾਲ ਕਰਨਾ ਉਹ ਇੱਧਰ ਹੀ ਆਂਣਗੇ। ਤੇ ਮੇਰੇ ਸਾਹਮਣੇ ਗੱਲ ਹੋ ਜਾਏਗੀ ਕਾਨਫਰੈਂਸ ਕੋਾਲ ਕਰ ਲਾ ਗੇ ਨਾ। ਮਤਲਬ ਤੁਸੀਂ ਕਾਨਫਰੰਸ ਵਿੱਚ ਆ ਜਾਣਾ। ਤੇ ਆਪਾਂ ਤੁਹਾਡੀ ਗੱਲ ਕਲੀਅਰ ਕਰਾ ਦਾਂ ਗੇ। ਪਰਸੋਂ ਤੋਂ ਤੁਸੀਂ ਆਪਣਾ ਕੰਮ ਤੇ ਆ ਜਾਓ ਜਰੂਰ।
ਠੀਕ ਐ ਠੀਕ ਐ। ਦੇਖੋ ਇਸ ਤਰ੍ਹਾਂ ਮੈ ਨਾ ਕਿ ਜਿਸ ਤਰ੍ਹਾਂ ਮੈਂ ਦਸ ਵਜੇ ਤੱਕ ਫਰੀ ਹੋ ਜਾਂਣੀ ਆ। ਮੈਂ ਤਾਂ ਇਹਨਾਂ ਦੇ ਨਾਲ ਹੀ ਆਵਾਂਗੀ ਹਨਾ ਸਾਡੇ ਸਰਦਾਰ ਜੀ ਜਾਂਦੇ ਜੋਬ ਤੇ। ਤੇ ਕਿਉਂਕਿ ਦੂਰ ਪੈ ਜਾਂਦਾ ਨਾ ਫਿਰ ਮੈਨੂੰ ਦਿੱਕਤ ਐ।
ਹਾਂ -ਹਾਂ ਨਹੀਂ ਕੋ ਉਹ ਤੇ ਕੋਈ ਚੱਕਰ ਨੀ ਐ। ਭੈਣ ਜੀ ਕੋਈ ਚੱਕਰ ਨੀ ਐ। ਤੁਸੀਂ ਮਤਲਬ ਮੈਂ ਤੁਹਾਨੂੰ ਕਹਿ ਰਿਹਾ ਘਰ ਆਲਾ ਹਿਸਾਬ ਐ। ਤੁਸੀਂ ਲੇਟ ਸਵੇਰ ਕਦੀ ਵੀ ਸਕਦੇ ਓ। ਕੋਈ ਦਿੱਕਤ ਨੀ ਐ ਬਸ ਐ ਵੀ ਮੈਨੂੰ ਐ ਸੀ
ਗੱਲ ਏ ਮੈਂ ਬ੍ਰੇਕਫਾਸਟ ਹੀ ਕਰਕੇ ਆਵਾਂਗੀ ਦੇਖੋ। ਲੰਚ ਵਾਸਤੇ ਥੋਡੀ ਦਿੱਕਤ ਹੋ ਜਾਣੀ ਅਗਰ ਜੇ ਤੁਸੀਂ ਮੈਨੇਜ ਕਰ ਸਕੋ ਤੇ।
ਤੇ ਆਪਾਂ ਦੋ ਫੁਲਕੇ ਖਾਣੇ ਤੁਸੀਂ ਵੀ ਖਾ ਲੈਣਾ ਕੋਈ ਚੱਕਰ ਨੀ ਐ।
ਠੀਕ ਐ ਠੀਕ ਐ। ਥੋੜਾ ਇੱਕ ਅੱਧੀ ਵਾਰੀ ਚਾਹ ਵੀ ਪੀਣੀ ਹੁੰਂਦੀ ਹਨਾ।
ਨਹੀਂ -ਨਹੀਂ ਦੇਖੋ ਮੈਮ ਤੁਹਾਡਾ ਤੇ ਤੁਹਾਡਾ ਔਰ ਮੇਰਾ ਤੇ ਦੇਖੋ ਘਰ ਦਾ ਹਿਸਾਬ ਹਨਾ। ਆਪਾਂ ਤੇ ਵੈਸੇ ਜਿਹੜੇ ਆਪਾਂ ਜਿਹੜੇ ਬੰਦੇ ਰੱਖੇ ਦੇ ਆ ਉਹਨਾਂ ਦੇ ਆਪਾਂ ਤਿੰਨ ਟਾਈਮ ਉਹਨਾਂ ਨੂੰ ਚਾਹ ਦਿੰਨੇ ਆ। ਜਿੱਦਾਂ ਪਹਿਲੇ ਗਿਆਰਾਂ ਕੁ ਵਜੇ ਫਿਰ ਦੋ ਢਾਈ ਵਜੇ ਫਿਰ ਸ਼ਾਮੀ ਪੰਜ ਸਾਢੇ ਪੰਜ ਵਜੇ ਹਨਾ। ਪਰ ਤੁਹਾਡਾ ਤੇ ਚਲੋ ਘਰ ਆਲਾ ਈ ਹਿਸਾਬ ਐ। ਤੁਸੀਂ ਐਨੀ ਟਾਈਮ ਕਦੀ ਵੀ ਤੁਸੀਂ ਕੁਛ ਵੀ ਖਾਣਾ ਪੀਣਾ ਕਦੀ ਭੁੱਖ ਲੱਗੀ ਤੁਹਾਡਾ ਆਪਣੇ ਘਰ ਵਾਲਾ ਹਿਸਾਬ ਏ। ਤੁਸੀਂ
ਠੀਕ ਐ ਦੀ ਠੀਕ ਐ। ਤੁਸੀਂ ਮੈਨੂੰ ਹਾਂਜੀ ਤੁਸੀਂ ਮੈਨੂੰ ਇਹਨਾ ਤੁਸੀਂ ਇੰਨਾ ਕਹਿ ਦਿੱਤਾ ਨਾ ਮੇਰੇ ਸਹੀ ਹੋ ਗਿਆ। ਮੈਨੂੰ ਥੋੜਾ ਨਾ ਟੈਂਸ਼ਨ ਖ਼ਤਮ ਹੋ ਗਈ ਐ।
ਤੇ ਦੇਖੋ ਕੋਈ ਚੱਕਰ ਨੀ ਐ। ਤੁਸੀਂ ਜਦੋਂ ਮਰਜੀ ਜੋ ਮਰਜੀ ਫਰੂਟਸ ਨੇ ਹਰ ਇੱਕ ਚੀਜ਼ ਏ।
ਅੱਛਾ-ਅੱਛਾ ਚਲੋ ਠੀਕ ਐ। ਇਹ ਤੇ ਬਹੁਤ ਅੱਛੀ ਗੱਲ ਕਹੀਏ ਤੁਸੀਂ। ਤੇ ਮੈਂ ਸੋਚ ਰਹੀ ਸੀ ਕਿ ਬਈ ਦਿਨ 'ਚ ਕਿੰਨੇ ਆਪਾਂ ਨੂੰ ਸੂਟ ਕੱਟਣੇ ਹੋਣਗੇ। ਕੁਛ ਆਈਡੀਆ ਹੈ ਜਾਂ ਫਿਰ ਤੁਸੀਂ ਸੂਟ ਦੇ ਹਿਸਾਬ ਨਾਲ ਦਿਓਗੇ ਮੈਨੂੰ ਪਰ ਪੀਸ ਦੇ ਸਾਬ ਨਾਲ।
ਹਾਂ- ਹਾਂ। ਪਰ ਪੀਸ ਦੇ ਅਕੋਡਿੰਗ ਆਪਾਂ ਰੱਖਾ ਕਰਾਂਗੇ। ਪਰ